ਹੈਲੋ
ਹੈਲੋ ਸਤਿ ਸ੍ਰੀ ਅਕਾਲ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ
ਮੈਂ ਠੀਕ ਹਾਂ ਤੁਸੀਂ ਦੱਸੋ ਕੀ ਹਾਲ ਚਾਲ ਹੈ
ਮੈਂ ਵੀ ਵਧੀਆ ਮੈਂ ਤਾਂ ਇਹ ਸੋਚ ਰਹੀ ਸੀ ਕਿ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਟੈਕਨੋਲੋਜੀ ਕਿੰਨੀ ਅੱਗੇ ਵੱਧ ਗਈ ਹੈ ਏ ਆਈ ਵਗੈਰਾ ਸੋਸ਼ਲ ਮੀਡੀਆ ਵਗੈਰਾ ਹਾਂਜੀ
ਤੇ ਹੈ ਹੀ ਹੈ ਪਹਿਲਾਂ ਤਾਂ ਇਹ ਸਭ ਚੀਜ਼ਾਂ ਕੁਛ ਨੀ ਹੁੰਦੀਆਂ ਸੀ ਆਪਾਂ ਨੂੰ ਕੋਲ ਵੀ ਕਰਨੀ ਹੈ ਕੁਛ ਵੀ ਕਰਨੀ ਹੈ ਤੇ ਪਹਿਲਾਂ ਟਰੰਕ ਕੋਲ ਹੁੰਦੀ ਸੀ ਕਿੰਨੀ ਕਿੰਨੀ ਦੇਰ। ਤ ਸਾਨੂੰ ਵੇਟ ਕਰਨਾ ਪੈਂਦਾ ਸੀ ਨੰਬਰ ਲਗਾ ਕੇ। ਹੁਨ ਤੇ ਮੋਬਾਇਲ ਆ ਗਿਆ ਤੇ ਫਟਾਫਟ ਤੁਸੀਂ ਕਾਲ ਕਰਲੋ ਵੀਡੀਓ ਕੋਲ ਕਰਲੋ। ਲ ਸੋਸ਼ਲ ਮੀਡੀਆ ਤੇ ਤੁਸੀ ਕੁੱਛ ਵੀ ਇੱਕ ਦੂਜੇ ਨੂੰ ਕਿੱਥੇ ਵੀ ਦੂਰ ਬੈਠੇ ਹੋ ਆਰਾਮ ਨਾਲ ਢੂੰਡ ਸਕਦੇ ਹੋ। ਸਭ ਕੁਛ ਕਰ ਸਕਦੇ ਹੋ ਅੱਜ ਕੱਲ ਤੇ ਹਰ ਇੱਕ ਸਵਾਲ ਦਾ ਆਨਸਰ ਮਤਲਬ। ਹਰ ਜਗਾ ਮਿਲ ਜਾਏਗਾ ਤੁਸੀਂ ਬਸ ਗੂਗਲ ਚ ਪਾਣਾ ਫਟਾਫਟ ਤੁਹਾਨੂੰ ਆਂਸਰ ਲੱਭ ਜੇਗਾ।
ਸਹੀ ਕਿਆ ਸਹੀ ਕਿਆ ਬਿਲਕੁਲ ਸਹੀ ਕਿਆ ਹੁਣ ਵੇਖਿਆ ਜਾਵੇ ਤਾਂ ਤੁਸੀਂ ਇਹੀ ਦੇਖ ਲਓ ਹੁਣ ਆਪਣੇ ਨੂੰ ਬੱਚਿਆਂ ਦੇ ਕੁਛ ਕੁਸ਼ਚਨ ਸਮਝਦੇ ਨਹੀਂ ਆ। ਤੇ ਆਪਾਂ ਦੋ ਮਿੰਟ ਗੂਗਲ ਕਰ ਲੈਂਦੇ ਹਾਂ ਲੱਗੇ ਚ ਗੂਗਲ ਵੀ ਆਪਣੇ ਨਾਲ ਆਂਸਰ ਦੇ ਦਿੰਦਾ ਸਾਰੇ।
ਹਾਂਜੀ ਉਹ ਤੇ ਹੈ ਹੀ ਹੈ ਨਾਲੇ ਤੇ ਹੁਣ ਤੇ ਸਾਡੇ ਟਾਈਮ ਤੇ ਕੰਪਿਊਟਰ ਸੀ। ਕੰਪਿਊਟਰ ਆਇਆ ਸੀ ਤਾਂ ਸਾਨੂੰ ਲੱਗਦਾ ਸੀ ਹਾਏ ਆਹ ਕੀ ਹੈਗੀ ਹੈ ਨਈਂ ਚੀਜ਼ ਹੈਗੀ ਹੈ ਕੀ ਹੈ ਆਪਾਂ ਐਕਸਪਲੋਰ ਕੀਤਾ। ਕੰਪਿਊਟਰ ਨੂੰ ਤੇ ਹੁਣ ਸੋਚੋ ਕੰਪਿਊਟਰ ਦੇ ਉੱਤੇ ਲੋਕੀ ਡਿਗਰੀਆਂ ਕਰ ਰਹੇ ਨੇ ਗ੍ਰੈਜੂਏਸ਼ਨ ਕਰ ਰਹੇ ਨੇ ਤੇ ਹੁਣ ਸਾਡੇ। ਸਾਡਾ ਤੇ ਉਹ ਟਾਈਮ ਸੀ ਹੁਣ ਜਿਹੜਾ ਟਾਈਮ ਅੱਗੇ ਆ ਰਿਹਾ ਉਹਦੇ ਵਿੱਚ ਮੇਰਾ ਮੁੰਡਾ ਹਾਲੇ ਦੂਜੀ। ਕਲਾਸ ਚ ਉਹਨੂੰ ਸੋਚੋ ਅ ਰੋਬੋਟਿਕਸ ਕੰਪਲਸਰੀ ਸਬਜੈਕਟ।
ਅੱਛਾ ਅੱਛਾ।
ਰੋਬੋਟਿਕਸ ਪੜ੍ਹਨੀ ਹੀ ਪੜ੍ਹਨੀ ਹੈ ਏ ਆਈ ਤੇ ਪੜ੍ਹਾ ਹੀ ਰਹੇ ਨੇ ਨਾਲ। ਰੋਬੋਟਿਕਸ ਵੀ ਪੜਾ ਹੀ ਰਹੇ ਨੇ।
ਅੱਛਾ ਏਦਾ ਹੋਗਿਆ। ਤੇ ਬਟ ਹੁਣ ਤਾਂ ਦੇਖਿਆ ਜਾਵੇ ਤਾਂ ਹਰ ਸਕੂਲ ਚ ਡਿਜੀਟਲ ਉਹ ਵੀ ਲੱਗ ਗਈ ਹੈ ਟੀ ਵੀ।
ਹਾਂਜੀ ਇਹ ਵੀ ਲੱਗਿਆ ਹੋਇਆ ਤੁਸੀਂ ਆਰਾਮ ਨਾਲ ਅ ਮੈਨੂੰ ਆਪ ਮੇਰਾ ਮੁੰਡਾ ਦੱਸਦਾ। ਕਿ ਮੰਮਾ ਮੈਂ ਤੇ ਅ ਟੀਵੀ ਤੇ ਏਵੀ ਤੇ ਪੜ੍ਹ ਕੇ ਆਇਆ ਮੈਡਮ ਤੇ ਇਸ ਤਰ੍ਹਾਂ ਇਸ ਤਰ੍ਹਾਂ ਪੇਜ ਨੂੰ। ਟਰਨ ਕਰਦੀ ਹੈ ਉਂਗਲੀਆਂ ਨਾਲ ਇਸ ਤਰ੍ਹਾਂ ਪੜ੍ਹਾਉਦੀ ਹੈ ਵੈਸਤਰਾ ਤਰ੍ਹਾਂ ਪੜ੍ਹਾਉਂਦੀ ਹੈ ਸਾਡੇ ਟਾਈਮ। ਕਿੱਥੇ ਇਹ ਸਭ ਹੁੰਦਾ ਸੀ ਆਪਾਂ ਤੇ ਬਸ ਕਿਤਾਬੀ ਕਿਤਾ ਕਿਤਾਬਾਂ ਤੋਂ ਵੀ ਪੜ੍ਹਿਆ ਇਹ ਸਭ ਚੀਜ਼ਾਂ। ਤ ਕਿੱਥੇ ਉਸ ਸਮੇਂ ਇੰਨੀ ਟੈਕਨੋਲੋਜੀ ਨਹੀਂ ਸੀ।
ਬਿਲਕੁਲ ਜੀ ਸਹੀ ਹਾਂਜੀ ਹਾਂਜੀ। ਵੇਖੀ ਜਾਵੇ ਟੀਚਰਾਂ ਨੂੰ ਵੀ ਥੋੜ੍ਹਾ ਲੋਡ ਘੱਟ ਹੋ ਗਿਆ ਉਹ ਵੀ ਯੂਟਿਊਬ ਵਗੈਰਾ ਗੂਗਲ ਵਗੈਰਾ ਤੋਂ ਕੁਛ ਆਂਸਰ ਬੱਚੇ ਹਨ ਜਿਵੇਂ ਮਾਂਗ ਲੈਂਦੇ ਨਾ ਮੈਡਮ। ਇਹ ਆਂਸਰ ਮਿਲਦਾ ਨਹੀਂ ਤੁਸੀਂ ਦੇ ਦੋ ਹਨਾ। ਉਹ ਵੀ ਫਟਾਫਟ ਗੂਗਲ ਕੱਢ ਕੇ ਦੇ ਦਿੰਦੇ ਨੇ ਬੱਚੇ ਉਹਨਾਂ ਨੂੰ ਵੀ ਮਿਹਨਤ ਘੱਟ ਹੋਵੇ ਦੇਖਿਆ ਜਾਵੇ ਤਾਂ।
ਹਾਂਜੀ ਇਹ ਵੀ ਹੈ ਨਾਲੇ ਟੀ ਬੱਚਿਆਂ ਵਾਸਤੇ ਵੀ ਆਸਾਨ ਹੋ ਗਿਆ ਨਾਲੇ ਪੇਰੈਂਟਸ ਵਾਸਤੇ ਵੀ ਆਸਾਨ ਹੋ ਗਿਆ। ਕਿ ਅਗਰ ਤੁਹਾਨੂੰ ਕੋਈ ਨਈ ਚੀਜ਼ ਇਸ ਤਰ੍ਹਾਂ ਦੀ ਸਕੂਲੇ ਪੜ੍ਹਾਈ ਹੈ ਜਿਹੜੀ ਕਿਉਂਕਿ ਹੁਣ ਸਾਡਾ ਹੀ ਸਾਡੀ ਪੜ੍ਹਾਈ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਹੋਰ ਲੋਕ ਪਹਿਲਾਂ ਕੀ ਪੜ੍ਹਿਆ ਆਪਾਂ ਕੀ ਪੜ੍ਹਿਆ ਉਹ ਲੋਕ ਹੁਣ ਐਲੋਕ ਕੀ ਪੜ੍ਹ ਰਹੇ ਨੇ ਆਪਾਂ ਤੇ ਫੋਨਿਕਸ ਵੀ ਨੀ ਪੜ੍ਹੀ ਹੈ। ਬਲਕਿ ਸਾਡੇ ਬੱਚੇ ਹੁਣ ਫੋਨਿਕਸ ਵੀ ਪੜ੍ਹ ਰਹੇ ਨੇ ਉਹਨਾਂ ਨੂੰ ਕਿਸੇ ਵੀ ਲੈਟਰ ਦਾ। ਹਮ ਅਕਸ਼ਰ ਦਾ ਪ੍ਰੋਨਾਸੀਏਸ਼ਨ ਕਰਨਾ ਤੇ ਉਹ ਉਹ ਨੂੰ ਫੋਨਿਕਸ ਦੇ ਥਰੂ ਕਰਨਗੇ। ਸਾਨੂੰ ਤੇ ਕੁੱਛ ਪਤਾ ਹੀ ਨਹੀਂ ਸੀ ਕੀ ਹੈ ਕੀ ਨਹੀਂ ਹੈਗਾ ਆਪਾਂ ਤੇ ਏ ਫੋਰ ਐਪਲ। ਪਿਆ ਹੈ ਉਹ ਉਹੀ ਸਾਨੂੰ ਯਾਦ ਹੈ ਉਹੀ ਆਪਾਂ ਹੁਣ ਅੱਗੇ ਬੱਚਿਆਂ ਨੂੰ ਪੜ੍ਹਾਉਂਦੇ ਪਰ। ਕਹਿੰਦੇ ਨਹੀਂ ਨਹੀਂ ਏ ਫਰ ਐਲੀਗੇਟਰ ਵੀ ਹੁੰਦਾ ਹੈ ਏ ਫਰ ਇਹ ਵੀ ਹੁੰਦਾ। ਉਹ ਵੀ ਹੁੰਦਾ ਹੈ ਸਾਨੂੰ ਤੇ ਦਿਮਾਗ ਤੇ ਐਪਲ ਦੀ ਐਪਲ ਦੀ ਐਪਲ ਦਾ ਉਹ ਫੋਟੋ ਛਪੀ ਪਈ ਹੈ।
ਸਹੀ ਕਿਹਾ ਬਟ ਅੱਜ ਕੱਲ ਦੀ ਜਨਰੇਸ਼ਨ ਬਹੁਤ ਅੱਗੇ ਭੱਜ ਰਹੀ ਹੈ ਦੇਖਿਆ ਜਾਵੇ ਤਾਂ ਕੰ ਕੋਮਪੈਰੀਜਨ ਪਹਿਲ਼ੇ ਤੇ ਹੋਣੇ ਦੇ ਵਿੱਚ। ਜੋ ਜਨਰੇਸ਼ਨ ਆ ਰਹੀ ਹੈ ਉਹ ਫਾਸ਼ਟ ਆ ਰਹੀ ਹੈ ਮਤਲਬ ਪਹਿਲੇ ਮਤਲਬ। ਹੁੰਣ ਦੇਖੋ ਕੋਈ ਬੱਚਾ ਜੰਮਦਾ ਹੁਣ ਥੋੜ੍ਹੀ ਬਹੁਤਾ ਉਹਨੂੰ ਅਕਲ ਹੋ ਹੀ ਜਾਂਦੀ ਹੈ ਜਮਦੇ ਜਾਮਦੇ। ਹੁਣ। ਹਾਂਜੀ ਹਾਂਜੀ ਮਤਲਬ ਦੇਖਿਆ ਜਾਵੇ ਤਾਂ ਥੋੜ੍ਹਾ ਬਹੁਤ ਤਾਂ ਟੈਲੈਂਟਿਡ ਹੁੰਦਾ ਹੀ ਹੈ ਇੰਨਾ ਵੀ ਮਤਲਬ ਪਹਿਲੇਾਂ ਦੇ ਜਵਾਕ ਦੇਖੋ ਇੰਨੇ ਟੈਲੈਂਟ ਨਹੀਂ ਹੁੰਦੇ ਸੀ ਹੁਣ ਤੁਸੀਂ ਇਹ ਵੀ ਗੱਲ ਨੋਟਿਸ ਘਰੋ ਬੱਚੇ ਦੋ ਤਿੰਨ ਮਹੀਨਿਆਂ ਬਾਅਦ ਹੀ ਗਰਦਨ ਫੜਨ ਲੱਗ ਜਾਂਦੇ ਨੇ ਹਨਾ।
ਹਾਂਜੀ ਉਹ ਤੇ ਹੈ ਹੀ ਹੈ ਅੱਜ ਕੱਲ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਮੈਂ ਸਾਨੂੰ ਨੀ ਪਤਾ ਹੈ ਸਾਡੇ ਬੱਚੇ ਸਾਨੂੰ ਮੋਬਾਇਲ ਤੇ ਦੱਸਦੇ ਨੇ ਕਿ ਮੰਮਾ ਇਸ ਇਸ ਤਰ੍ਹਾਂ ਇਹ ਚੀਜ਼ ਹੁੰਦੀ ਹੈ। ਤੁਹਾਡੇ ਫੋਨ ਚ ਇਹ ਫੀਚਰ ਹੈ ਤੁਹਾਡੇ ਫੋਨ ਚ ਉਹ ਫੀਚਰ ਹੈ ਬਲਕਿ ਬਹੁਤ ਸਾਰੀ ਚੀਜ਼ਾਂ ਜਾਂ ਹੁਣ ਮੈਨੂੰ ਨੀ ਪਤਾ ਹੁੰਦੀਆਂ ਕਦੀ ਕਦੀ ਪਰ ਮੇਰਾ ਮੁੰਡਾ ਮੈਨੂੰ ਦੱਸਦਾ ਹੈ ਕਿ ਮੰਮੀ ਤੁਸੀਂ ਆਪਣੇ ਫੋਨ ਚ ਇਹ ਵੀ ਕਰ ਸਕਦੇ ਹੋ ਉਹ ਵੀ ਕਰ ਸਕਦੇ ਹੋ। ਕਹਿਲਓ ਬੱਚਿਆਂ ਦਾ ਦਿਮਾਗ ਹੁਣ ਬਹੁਤ ਜ਼ਿਆਦਾ ਸ਼ਾਰਪ ਹੈ ਪਹਿਲਾਂ ਦੇ ਬੱਚਿਆਂ ਦੇ ਦਿਮਾਗ ਤੋਂ ਪਹਿਲਾਂ ਤੇ ਆਪਾਂ ਬਾਹਰ ਹੀ ਖੇਡਣਾ ਚਲੇ ਜਾਂਦੇ ਸੀ। ਰੇਡੀਓ ਵੀ ਸੁਣਦੇ ਸੀ ਹੁਣ ਰੇਡੀਓ ਵੀ ਅਡਵਾਂਸ ਹੋ ਗਿਆ ਹੈ ਕਿੰਨਾ ਸੋਚੋ ਸਾਡੇ ਟਾਈਮ ਤਾਂ ਰੇਡੀਓ ਤੇ ਇੱਧਰ ਦੇ ਹੁਣ ਦੇ ਟਾਈਮ ਤੇ ਰੇਡੀਓ ਦੇ ਵਿੱਚ ਵੀ ਜ਼ਮੀਨ ਆਸਮਾਨ ਦਾ ਫਰਕ ਹੈ।
ਹਾਂਜੀ ਸਹੀ ਕਿਹਾ ਪਹਿਲੇ ਦੇਖੋ ਮਤਲਬ ਫੋਨ ਨੀ ਹੁੰਦੇ ਸੀ ਤਾਂ ਰੇਡੀਓ ਤੇ ਗਾਣੇ ਸੁਣਦੇ ਹੁੰਦੇ ਸੀਗੇ।
ਹਾਂਜੀ ਹੁਣ ਤੇ ਅਲੱਗ ਅਲੱਗ ਐਪਾਂ ਆ ਗਈਆਂ ਨੇ ਉਹਦੇ ਵਿੱਚ ਤੁਸੀਂ ਗਾਣੇ ਸੁਣੋ ਸਭ ਕੁਛ ਕਰੋ।
ਹਾਂਜੀ ਸਹੀ ਕਿਹਾ। ਸਹੀ ਕਿਹਾ ਹੈ ਸਹੀ ਕਿਹਾ ਹਾਂਜੀ ਵੈਸੇ ਦੇਖਿਆ ਜਾਵੇ ਤਾਂ ਦੇਖਿਆ ਜਾਵੇ ਤਾ ਕੰਪੀਟੀਸ਼ਨ ਤੋਂ ਮਤਲਬ ਅੱਛਾ ਵੀ ਹੈ ਬਟ ਥੋੜ੍ਹਾ ਬੁਰਾ ਵੀ ਹੈ ਦੇਖੋ ਹੁਣ ਤੁਸੀਂ ਦੇਖਦੇ ਹੋ ਮੈਂ ਬੱਚਾ ਬੱਚ ਬੱਚਾ ਸੋਸ਼ਲ ਮੀਡੀਆ ਤੇ ਬੈਠਾ ਫੇਸਬੁੱਕ ਹੋ ਗਿਆ ਵਟਸਪ ਹੋ ਗਿਆ ਟੈਲੀਗ੍ਰਾਮ ਹੋ ਗਿਆ। ਬੱਚੇ ਬੱਚੇ ਦਾ ਅਕਾਊਂਟ ਟੈਲੀਗ੍ਰਾਮ ਤੇ ਤਾਂ
ਹਮ ਹਮ ਹਮ ਹਮ ਉਹ ਤੇ ਹੈ ਤੇ
ਮੀਡੀਆ ਹੋ ਗਿਆ ਇਹ ਇੰਸਟਾਗ੍ਰਾਮ ਹੋ ਗਿਆ ਸੋਰੀ
ਹਾਂਜੀ। ਉਹ ਬੱਚੇ ਅੱਜ ਕੱਲ੍ਹ ਨਾ ਅਹ ਸਿਰਫ਼ ਇੱਕ ਹੀ ਕੰਮ ਰਹਿ ਗਿਆ ਬੱਚਿਆਂ ਨੂੰ ਮੈਨੂੰ ਲੱਗਦਾ ਹੈ। ਪੜ੍ਹਾਈ ਲਿਖਾਈ ਤੋਂ ਦੂਰ ਸਿਰਫ਼ ਕੀ ਕਰਦੇ ਨੇ ਰੀਲਾਂ ਬਣਾਦੇ ਨੇ ਪਾਂਦੇ ਨੇ ਛੋਟੇ ਛੋਟੇ ਬੱਚੇ ਤੇ ਨਾਲ ਮੈਨੂੰ ਲੱਗਦਾ ਕਦੇ ਕਦੀ ਮਾਵਾਂ ਵੀ ਲੱਗ ਜਾਂਦੀਆਂ ਨੇ ਕਿ ਉਹ ਲੋਕ ਵੀ ਨਾਲ ਹੀਲਾ ਪਾ ਪਾ ਕੇ ਬੱਚਿਆਂ ਦੀ ਹੈਲਪ ਕਰ ਕਰਕੇ ਸਭ ਕੁੱਛ ਕਰ ਰਹੇ ਨੇ ਪਹਿਲਾਂ ਕਿੱਥੇ ਹੁੰਦਾ ਸੀ। ਪਹਿਲਾਂ ਤਾਂ ਛੋਟੇ ਛੋਟੇ ਬੱਚੇ ਤੇ ਆਪਾਂ ਟੀ ਵੀ ਤੇ ਵੀ ਨਹੀ ਦੇਖ ਪਾਉਦੇ ਸੀ ਛੋਟੇ ਛੋਟੇ ਬੱਚੇ। ਉਹ ਤੇ ਹੁਣ। ਤੇ ਛੋਟੇ ਛੋਟੇ ਬੱਚੇ ਜਿਹੜੇ ਨੇ ਹਰ ਉਹਨਾਂ ਦਾ ਸਾਡੇ ਤੋਂ ਜ਼ਿਆਦਾ ਫੋਲੋਵਰਸ ਨੇ ਸਾਡੇ ਤੋਂ ਜ਼ਿਆਦਾ ਉਹਨਾਂ ਦਾ ਅਕਾਊਂਟ ਹੈਗਾ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ। ਹਰ ਪਤਾ ਨੀ ਕਿੱਥੇ ਅੱਗੇ ਵੱਧਦੀ ਜਾ ਰਹੇ ਨੇ ਅੱਗੇ ਵੱਧ ਵੀ ਰਹੇ ਨੇ ਪਰ ਉਹੀ ਹੈ ਕਿ ਨਾ ਵੱਧ ਰਹੇ ਨੇ ਪਰ ਇਸ ਚੀਜ਼ ਤੋਂ ਡਰ ਵੀ ਲੱਗਦਾ ਹੈ। ਕਿ ਕਿਥੇ ਕੁੱਝ ਗ਼ਲਤ ਨਾ ਹੋ ਜਾਵੇ ਕਿਉਂਕਿ ਹਰ ਇੱਕ ਚੀਜ਼ ਦੀ ਅਤੀ ਬਹੁਤ ਜ਼ਿਆਦਾ ਨੁਕਸਾਨ ਦਿੰਦੀ ਹੈ।
ਹਾਂਜੀ ਹਾਂਜੀ ਸਹੀ ਗੱਲ ਮੈਂ ਤੁਸੀਂ ਹੁਣ ਦੇਖੋ ਬੱਚਿਆਂ ਨੂੰ ਕਿੱਥੇ ਨਹੀਂ ਪੋਸਟ ਪਾਉਣੀ ਹੁੰਦੀ ਮਾਵਾਂ ਹੈਲਪ ਕਰ ਦਿੰਦੀ ਨੇ ਆ ਜਾ ਬੱਚੇ ਮੈਂ ਤੇਰੇ ਕਰ ਦੇਵਾਂ ਹਨਾ।
ਹਾਂਜੀ ਉਹ ਤੇ ਹੈ ਹੀ ਆ।
ਦੇਖਿਆ ਜਾਵੇ ਤਾਂ ਅੱਜ ਕੱਲ ਮਾਵਾਂ ਵੀ ਘੱਟ ਨੀ ਮਾਵਾਂ ਵੀ ਨਾਲ ਬੱਚੇ ਸਾਥ ਦਿੰਦੇ ਉਲਟਾ ਮਾਵਾਂ ਨੇ ਕਹਿਣਾ ਚਾਹੀਦਾ ਹਲੇੇ ਇਹ ਤੁਹਾਡੀ ਪੜ੍ਹਨ ਦੀ ਉਮਰ ਹੈ ਤੁਸੀਂ ਅੱਜ ਪੜ੍ਹਾਈ ਕਰੋ ਸੋਸ਼ਲ ਮੀਡੀਆ ਅੱਗੇ ਜਾ ਕੇ ਤਾਂ ਬਣਨਾ ਹੀ ਬਣਨਾ ਹੈ ਦੇਖੋ।
ਹਾਂ ਉਹੀ ਹੈ ਪਰ ਅੱਜ ਕੱਲ ਮਾਵਾਂ ਸੋਚਦੀਆਂ ਨੇ ਕਿ ਕੀ ਕਰਨਾ ਪੋਪੂਲੈਰਿਟੀ ਜ਼ਿਆਦਾ ਇੰਪੋਰਟੈਂਟ ਹੈ। ਬੱਚੇ ਮਸ਼ਹੂਰ ਹੋ ਜਾਣਗੇ ਉਹ ਜਾਦਾ ਕੰਮ ਆਏਗਾ ਅੱਗੇ। ਨਾਲੇ ਸਾਰਿਆਂ ਨੂੰ ਦੱਸਦੀ ਇਹ ਮੇਰੇ ਮੁੰਡੇ ਦਾ ਅਕਾਊਂਟ ਇਹਨੂੰ ਫੋਲੋ ਕਰਲੋ ਏ ਆ ਕਰਦਾ ਇਹ ਉਹ ਕਰਦਾ ਫਲਾਨਾ ਕਰਦਾ। ਕਦੀ ਇਹਂ ਨੀ ਦੱਸਦੇ ਕਿ ਪੜ੍ਹਾਈ ਚ ਕਿੰਨਾ ਅੱਗੇ ਹੈ ਕਿੰਨਾ ਨੀ ਅੱਗੇ ਹੈ। ਬਲਕਿ ਸਾਨੂੰ ਸਾਡੇ ਟਾਈਮ ਤੇ ਪੜ੍ਹਾਈ ਦਾ ਕਿੰਨਾ ਪ੍ਰੈਸ਼ਰ ਸੀ।
ਸਹੀ ਕਿਹਾ ਜੀ ਪੜ੍ਹਾਈ ਦਾ ਹੁਣ ਦੇਖੋ ਕੋਈ-ਕੋਈ ਬੱਚੇ ਸੋਸ਼ਲ ਮੀਡੀਆ ਚ ਹੁੰਦੇ ਆ ਪੜ੍ਹਾਈ ਚ ਬਿਲਕੁਲ ਪਿੱਛੇ ਹੁੰਦੇ ਨੇ। ਮਤਲਬ ਮੈਂ ਮੇਰੇ ਰਿਸ਼ਤੇਦਾਰੀ ਚ ਹੀ ਗੱਲ ਕਰ ਰਹੀ ਹਾਂ ਤੁਹਾਨੂੰ ਮੇਰੇ ਬਹੁਤ ਸਾਰੇ ਕ ਤੇ ਇੰਨੇ ਛੋਟੇ-ਛੋਟੇ ਮਾਮੇ ਦੀ ਕੁੜੀਆਂ ਹੋ ਗਈਆਂ ਮਾਮੇ ਦੇ ਮੁੰਡੇ ਵਗੈਰਾ ਹੋ ਗਏ ਤੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾਈ ਬੈਠੇ ਨੇ ਪੜ੍ਹਾਈ ਚ ਅੱਗੇ ਕੁਛ ਹੈ ਨੀ।
ਹਮ ਲੇਕਿਨ ਪੜ੍ਹਾਈ ਇਹੋ ਜਿਹੀ ਚੀਜ਼ ਹੈ ਨਾ ਜਿਹੜੀ ਅੱਗੇ ਆ ਕਦੀ ਵੀ ਵੇਟ ਨੀ ਜਾਂਦੀ ਤੁਹਾਡੀ ਤੁਸੀ ਪੜਾ ਜਿੰਨਾ ਪੜ੍ਹ ਲਓ। ਉਹ ਕਹਿੰਦੇ ਨਾ ਕੁੱਝ ਵੀ ਸਿੱਖਣ ਦੀ ਤੇ ਕੁੱਝ ਵੀ ਪੜ੍ਹਨ ਦੀ ਉਮਰ ਨੀ ਹੁੰਦੀ। ਤੁਸੀਂ ਐਂਡ ਟਾਈਮ ਤੋਂ ਇੱਕ ਸੱਤਰ ਸਾਲ ਦਾ ਬੰਦਾ ਵੀ ਪੜ੍ਹ ਸਕਦਾ ਕੁਛ ਵੀ ਸਿੱਖ ਸਕਦਾ। ਮੈਂ ਤੇ ਬਹੁਤ ਵਾਰੀ ਸੁਣਿਆ ਕਿ ਚਾਲੀ-ਚਾਲੀ ਸਾਲ ਦੇ ਬੰਦੇ ਜਿਹੜੇ ਨੇ ਕੁੜੀਆ ਜਿਹੜੀਆ ਜਨਾਨੀਆ ਜਿਹੜੀਆਂ ਉਹ ਪੀ ਐ ਡੀ ਕਰ ਰਹੀਆ ਨੇ ਕਿਉਂਕਿ ਆਪਣੇ ਟਾਈਮ ਤੇ ਕਰ ਨੀ ਪਾਈਆ ਸੀ ਤੇ ਉਹੀ ਇਹ ਫਾਇਦਾ ਵੀ ਹੈ ਤੇ ਨਾਲੇ ਇਹ ਨੁਕਸਾਨ ਵੀ ਹੈ ਕਿ ਅੱਜ ਕੱਲ ਦੇ ਬੱਚੇ ਤੇ ਬੱਸ ਪੜ੍ਹ ਪੜ੍ਹਨਾ ਪੜ੍ਹਨ ਨੂੰ ਕਹਿ ਦੋ ਤੇ ਮੋਬਾਇਲ ਤੇ ਛੱਡਣਾ ਹੀ ਨੀ ਹੈ ਸਭ ਤੋਂ ਵੱਡੀ ਗੱਲ। ਸੋਸ਼ਲ ਮੀਡੀਆ, ਏ ਆਈ ਇਹਨਾਂ ਨੂੰ ਇਹ ਨੀ ਪਤਾ ਹੈ ਕਿ ਇਹ ਲੋ ਕੀ ਕਰ ਰਹੇ ਨੇ ਆਪਣਾ ਹੀ ਫਿਊਚਰ ਖ਼ਰਾਬ ਕਰ ਰਹੇ ਨੇ ਅੱਗੇ ਚੱਲ ਕੇ ਸੋਸ਼ਲ ਮੀਡੀਆ ਨੇ ਕੰਮ ਨੀ ਆਣਾ ਕੰਮ ਆਣਾ ਹੈ ਇੰਨੇ। ਪੜ੍ਹਾਈ ਨੇ ਪੜ੍ਹਾਈ ਕਰੋਗੇ ਤਾਂ ਹੀ ਕੁੱਛ ਅੱਗੇ ਵਧੋਗੇ।
ਹਾਂਜੀ-ਹਾਂਜੀ ਹੁਣ ਦੇਖਿਆ ਜਾਵੇ ਤਾਂ ਪੜ੍ਹਾਈ ਨੂੰ ਹੀ ਜਾਦਾ ਵੈਲਿਊ ਹੈ ਅੱਗੇ। ਕੁਛ ਵੀ ਕਰੋ ਪਹਿਲੇ ਪੁੱਛ ਲ ਤੁਹਾਡੀ ਐਜੂਕੇਸ਼ਨ ਲਵਲ ਕਿੰਨੀ ਮਤਲਬ ਹੋਈ-ਹੋਈ ਹੈ ਹਨਾ। ਸੋਸ਼ਲ ਮੀਡੀਆ ਨੀ ਕੋਈ ਆ ਕੋਈ ਏਦਾਂ ਨ ਪੁੱਛਦਾ ਆਪਣੇ ਨੂੰ ਕਿ ਤੁਸੀ ਸੋਸ਼ਲ ਮੀਡੀਆ ਤੇ ਕਿੰਨੇ ਅਕਾਊਂਟ ਬਣਾਏ ਹੋਏ ਆ।
ਹਾ ਕਿੰਨੇ ਫੋਲੋਅਰ ਹੈਗੇ ਨੇ ਤੁਹਾਡੇ ਐ ਥੋੜੀ ਨਾ ਕੋਈ ਪੁੱਛਦਾ। ਪੁੱਛਿਆ ਜਾਂਦਾ ਹੈ ਕਿ ਪੜ੍ਹਾਈ ਕਿ ਕਿੰਨੀ ਕੀਤੀ ਹੈ ਟੈਨ ਚ ਤੁਹਾਡੇ ਕਿੰਨੇ ਨੰਬਰ ਆਏ ਸੀ ਬਾਰਵੀਂ ਚ ਤੁਹਾਡੇ ਕਿੰਨੇ ਨੰਬਰ ਆਏ ਸੀ ਹੁਣ ਤੁਸੀਂ ਅੱਗੇ ਗ੍ਰੈਜੂਏਸ਼ਨ ਕਰ ਰਹੇ ਹੋ ਤੁਹਾਡਾ ਕੀ ਸਕੋਪ ਹੈ ਕੀ ਕਰਨ ਜਾ ਰਹੇ ਹੋ ਭਾਵੇਂ ਤੁਸੀਂ ਕਿੰਨੇ ਵੀ ਸੋਸ਼ਲ ਮੀਡੀਆ ਏ ਆਈ ਆ ਜਾਏ, ਰੂਬੋਟਿਕਸ ਆ ਜਾਏ ਕੁਛ ਵੀ ਆ ਜਾਏ ਲੇਕਿਨ ਇਹ ਜਿਹੜੀ ਸਾਡੀ ਜੜ੍ਹ ਹੈਗੀ ਹੈ ਕਿ ਪੜ੍ਹਨਾ ਲਿਖਣਾ ਕਿਉਂਕਿ ਦੇਖੋ ਸੋਸ਼ਲ ਮੀਡੀਆ ਦੇ ਵਿੱਚ ਵੀ ਅਗਰ ਤੁਸੀਂ ਅੱਗੇ ਆਪਣਾ ਸਕੋਪ ਦੇਖ ਵੀ ਰਹੇ ਹੋ ਤਾਂ ਵੀ ਤੁਹਾਨੂੰ ਪੜ੍ਹਾਈ ਤੇ ਆਣੀ ਚਾਹੀਦੀ ਹੈ ਨਾ। ਇੰਗਲਿਸ਼ ਜ਼ਰੂਰੀ ਹੈ। ਐਕਸ਼ਨ ਜ਼ਰੂਰੀ ਹੈ ਹਾਂ-ਹਾਂ ਇੰਗਲਿਸ਼ ਜ਼ਰੂਰੀ ਹੈ ਐਕਸ਼ਨ ਓਦਾ ਕੀ ਹੈ ਤੁਸੀਂ ਕਿਸ ਤਰ੍ਹਾਂ ਗੱਲ ਕਰ ਰਹੇ ਹੋ ਕਿਸ ਤਰ੍ਹਾਂ ਨੀ ਕਰ ਰਹੇ ਹੋ। ਉਹਦੇ ਵਾਸਤੇ ਤੁਸੀਂ ਪੜ੍ਹੋਗੇ ਤਾਂ ਹੀ ਨਾ ਐਸਾ ਥੋੜ੍ਹਾ ਨਾ ਤੁਸੀ ਗੂਗਲ ਤੋਂ ਟੇਪ ਲਿਆ ਤੇ ਉਹਨੂੰ ਬਸ ਚਿਪਕਾਤਾ ਉ ਉੱਥੇ ਸੋਸ਼ਲ ਮੀਡੀਆ ਤੇ, ਤੇ ਬਸ ਕੰਮ ਅੱਗੇ ਚੱਲ ਗਿਆ ਥੋੜਾ ਬਹੁਤ ਪੜ੍ਹਨਾ ਲਿਖ ਖਣਾ ਬੌਤ ਜ਼ਰੂਰੀ ਹੈ।
ਬੇਨ ਗੱਲ ਤਾਂ ਇੰਗਲਿਸ਼ ਆਣੀ ਚਾਹੀਦੀ ਹੈ ਇੰਗਲਿਸ਼ ਆ ਗਈ ਤਾਂ ਬੰਦਾ ਬਹੁਤ ਵਧੀਆ ਹੁਣ ਦੇਖੋ ਸਾਡੇ ਸਕੂਲ ਚ ਆਇਆ ਹੁੰਦਾ ਸੀ ਤੇੇ ਸਾਨੂੰ ਇੰਗਲਸ਼ ਅਸੀ ਇੰਗਲਿਸ਼ ਚ ਗੱਲ ਨੀ ਕਰਦੇ ਹੁੰਦੇ ਸੀ ਸਾਨੂੰ ਨਾ ਹੰਡਰਡ ਰੁਪੀਜ਼ ਫਾਈਨ ਪੈਂਦਾ ਹੁੰਦਾ ਸੀ। ਇਸ ਕਰਕੇ ਸਾਰੇ ਬੱਚੇ-ਬੱਚੇ
ਹਾਂ ਉਹ ਸਾਡੇ ਵੀ ਸਕੂਲ ਮੇਰੇ ਵੀ ਮੁੰਡੇ ਦੇ ਸਕੂਲ ਤੇ ਹੁਣ ਸਾਨੂੰ ਟੀਚਰ ਨੇ ਕਹਿ ਤਾ ਸੀ ਸਿੱਧਾ ਕਿ ਤੁਸੀਂ ਘਰੇ ਬੱਚੇ ਨਾਲ ਸਿਰਫ ਔਰ ਸਿਰਫ ਇੰਗਲਿਸ਼ ਚ ਹੀ ਗੱਲ ਕਰਨੀ ਹੈ ਹੁਣ ਹੁਣ ਉਹ ਆ ਗਈ ਇੰਗਲਿਸ਼। 'ਚ ਗੱਲ ਕਰਨੀ ਹੁਣ ਆ, ਸਕੂਲੇ ਵੀ ਜਾਂਦਾ ਤੇ ਆਪਣੇ ਹਿਸਾਬ ਨਾਲ ਬੱਚਿਆਂ ਨਾਲ ਗੱਲ ਕਰ ਲੈਨਾਂ ਇੰਗਲਿਸ਼ 'ਚ। ਤੇ ਹੁਣ ਆਪਾਂ ਫੇਰ ਪੰਜਾਬੀ ਸ਼ੁਰੂ ਕਰ ਲਿ ਕਰ ਲਿੱਤੀ ਘਰੇ, ਕਿ ਚੱਲ ਆਪਣੀ ਮਾਂ ਬੋਲੀ ਜਾਣੀ ਚਾਈਦੀ ਏ ਨਾ
ਸਹੀ ਕੇਆ, ਸਹੀ ਕਿਆ -ਸਹੀ ਕਿਆ, ਹਾਂਜੀ ਬਟ ਸਾਡੇ ਸਕੂਲ 'ਚ ਅਹ ਹੁੰਦਾ ਸੀ ਕਿ ਤੁਸੀਂ ਜੇ ਹੋਰ ਕੋਈ ਗੱਲ ਲੈਂਗਵੇਜ 'ਚ ਗੱਲ ਕਰਦੇ ਫੜੇ ਗਏ ਤਾਂ ਹੰਡਰਡ ਰੁਪੀਜ਼ ਫਾਈਨ ਭਰ ਤੋ ਬਸ ਗੱਲ ਖ਼ਤਮ। ਫ ਬੱਚੇ ਉਹਨਾਂ ਨੂੰ ਬੱਚਿਆਂ ਨੂੰ ਵੀ ਪਤਾ ਲੱਗਦਾ ਸੀ ਕਿ ਹਾਂ ਬਈ ਸਾਡੇ ਪੈਸੇ ਵੇਸਟ ਨੇ ਉਰੇ। ਮੈਂ ਤੋਂ ਵਧੀਆ ਸੀ ਮਲਬ ਕਿਂਉ ਨਾ ਇੰਗਲਸ਼ ਬੋਲੀਏ ਹੈਨਾ।
ਹਾਂਜੀ ਉਹ ਤੇ ਹੈ ਈ ਆ, ਇੰਗਲਿਸ਼ ਆ ਗਈ? ਤੇ ਸਮਝੋ ਕਿਉਂਕਿ, ਬ ਬਾਕੀ ਸਾਰੀ ਲੈਂਗੁਏਜ ਤੇ ਬੱਚੇ ਨੂੰ ਆ ਈ ਜਾਂਦੀ ਐ। ਇੰਗਲਿਸ਼ ਇਹੋ ਜਈ ਲੈਂਗੁਵੇਜ ਏ ਨਾ ਕਿ ਉਹਦੇ ਵਾਸਤੇ ਤੁਸੀਂ ਅਗਰ ਓ ਆ ਗਈ ਤੇ ਸਮਝ ਲੋ ਤਾਡਾ ਅੱਗੇ ਚੱਲ ਕੇ ਅੱਧਾ ਕਰੀਅਰ ਸੈਟ ਐ ਤੁਸੀਂ ਇੰਗਲਿਸ਼ 'ਚ ਗੱਲ ਕਰਨੀ ਆ ਗਈ ਸਮਝਨੀ ਆ ਗਈ ਬੋਲਣੀ, ਪੜ੍ਹਨੀ, ਲਿਖਣੀ ਆ ਗਈ ਤੇ ਤੁਸੀਂ ਅੱਗੇ ਚੱਲ ਕੇ ਅਗ ਕਿਸੇ ਵੀ ਕੰਟਰੀ 'ਚ ਚਲੇ ਜਾਓ ਜਾਂ ਭਾਵੇਂ ਇੰਡੀਆ 'ਚ ਈ ਰਹਿ ਰਹੇ ਹੋ ਤੁਸੀਂ ਆਪ ਆਪਣਾ ਕੁਛ ਵੀ ਕੰਮ ਕਰ ਸਕਦੇ ਓ ਕਿਸੀ ਤਰ੍ਹਾਂ ਵੀ।
ਸਹੀ ਕਿਆ, ਬਿਲਕੁਲ ਸਹੀ ਕਿਆ ਚਲੋ ਵੈਸੇ ਮੈਨੂੰ ਕੋਲ ਆ ਰਿਆ ਮੈ ਤੁਹਾਡੇ ਨਾ ਬਾਦ ਚੋਂ ਗੱਲ ਕਰਦੀ ਆਂ, ਹਾਂਜੀ-ਹਾਂਜੀ ਸ਼ਾਸ਼ੀ ਕਾਲ।